ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਠੀਕ ਹੋ ਤੁਸੀਂ?
ਹਾਂਜੀ, ਤੁਸੀਂ ਦੱਸੋ, ਠੀਕ ਹੋ?
ਹਾਂਜੀ, ਘਰ ਪਰਿਵਾਰ ਸਭ
ਹਾਂਜੀ।
ਹੋਰ ਕੀ ਕਰ ਰਹੇ ਸੀ?
ਬਸ ਕੁਛ ਨਹੀਂ।
ਅੱਛਾ, ਚਾਹ ਪੀ ਲਈ?
ਹਾਂਜੀ।
ਅੱਛਾ ਹੋਰ ਸੁਣਾਓ।
ਬਸ ਵਧੀਆ। ਤੁਸੀਂ ਦੱਸੋ।
ਹੂੰ।
ਹੈਲੋ।
ਹੈਲੋ ਹਾਂਜੀ।
ਹਾਂਜੀ ਹਾਂਜੀ ਹੋਰ ਸੁਣਾਓ।
ਮੈਂ ਵੀ ਵਧੀਆ।
ਹੋਰ।
ਹੋਰ ਦੱਸੋ, ਇੱਥੇ ਤੋਂ।
ਐ ਬਰਸਾ। ਉਹ ਕੀਆ, ਸਾਡੇ ਤੇ, ਅੱਛਾ, ਸਾਡੇ ਤੇ ਘਰ ਬਰਸਾ। ਹੋਈ ਸੀ। ਅੱਜ ਬੋਤ ਤੇਜ਼ ਧੁੱਪ ਨਿਕਲੀ ਹੋਈ ਐ।
ਅੱਛਾ, ਸਾਰਾ ਸਾਡੇ ਤਾਂ ਧੁੱਪ ਈ ਐ।
ਅੱਛਾ।
ਹਾਂਜੀ।
ਹੋਰ ਸੁਨਾਓ।
ਬਸ।
ਜਿੰਮ ਨੀ ਗਏ ਅੱਜ?
ਨਈ, ਜਾਣਾ ਬਸ ਟਾਈਮ ਹੋਣ ਲੱਗਾ ਚੱਲੇ।
ਅੱਛਾ।
ਹੂੰ।
ਹੋਰ ਸੁਨਾਓ।
ਹੋਰ ਤੁਸੀਂ ਕੀ ਕਰਦੇ ਓ।
ਮੈਂ ਸਕੂਲ ਚ ਟੀਚਰ ਆਂ।
ਕਿਹੜੇ ਸਕੂਲ ਦੇ?
ਇੱਥੇ ਐਸ ਡੀ ਸਕੂਲ ਹੈਗਾ ਬੱਚਿਆਂ ਦਾ।
ਅੱਛਾ।
ਤੇ ਉਸ ਸਕੂਲ ਚ ਟੀਚਿੰਗ ਕਰਾਨੀ ਆ।
ਅੱਛ, ਕਿਹੜੀ ਕਲਾਸ ਚ ਹੈਗੇ ਓ।
ਬ, ਫਸਟ ਤੋਂ ਲੈ ਕੇ ਸੈਕਿੰਡ ਤੱਕ ਟੀਚਿੰਗ ਕਰਾਨੀ ਆ ਦੋ ਕਲਾਸਾਂ ਨੂੰ।
ਅੱਛਾ ਹੂੰ।
ਹਾਂਜੀ।
ਅੱਛਾ, ਮੈਂ ਵੀ ਆਪਣੇ ਛੋਟੇ ਬ੍ਰਦਰ ਨੂੰ ਪਾਨਾ ਤਾ, ਹਾਂਜੀ।
ਅੱਛਾ-ਅੱਛਾ। ਹਾਂ, ਬੱਚਿਆਂ ਵਾਸਤੇ ਬੋਤ ਸੋਨੀ ਸਕੀਮਾਂ ਚੱਲੀਆਂ ਹੋਈਆਂਐ। ਸਾਡੇ ਸਕੂਲ ਚ। ਨਾਲੇ ਇੱਕ ਤੇ ਕੀ ਕਹਿੰਦੇ ਨੇ। ਬੱਚਿਆਂ ਨੂੰ ਸਵਿਮਿੰਗ ਵਗੈਰਾ ਵੀ ਸਿਖਾਂਦੇ ਨੇ। ਹੋਰਸ ਰਾਈਡਿੰਗ ਵੀ ਹੈਗੀ ਐ। ਤੇ ਕੀ ਕੇਂਦੇ ਨੇ। ਐ ਫੁੱਟਬਾਲ ਹੋ ਗਈ, ਵਾਲੀਬਾਲ ਹੋ ਗਈ, ਇਹ ਸਾਰੀ ਚੀਜ਼ਾਂ ਸਾਡੇ ਸਕੂਲ ਅ ਪ੍ਰੋਵਾਈਡ ਕਰਦਾਏ, ਤੇ ਉਹਦੇ ਨਾਲ ਮਿਊਜਿਕ ਕਲਾਸਾਂ ਵੀ ਨੇ। ਤੇ ਬੱਚਿਆਂ ਨਾਲ ਫੁੱਲੀ ਏ ਸੀ ਐ ਸਾਡਾ ਸਕੂਲ।
ਅੱਛਾ ਵਧੀਆ ਏਹ ਤਾਂ।
ਹਾਂ ਫੁੱਲੀ ਏਸੀ ਐ। ਹਰ ਇੱਕ ਕਲਾਸ ਚ ਏਸੀ ਲੱਗਿਆ ਹੋਇਆ ਐ, ਤੇ। ਨਾਲ ਲੇ ਜਿਹੜੇ ਬੱਚੇ ਨਈ ਆ ਸਕਦੇ ਦੂਰ-ਦੂਰ ਦੇ ਬੱਚੇ ਹੈਗੇ ਨੇ ਜਿਵੇਂ। ਉਹਨਾਂ ਵਾਸਤੇ ਇਕ ਬੱਸ ਵਗੈਰਾ ਵੀ ਹੈਗੀਆਂਐ। ਲਜਾਣ ਵਾਸਤੇ ਵੀ। ਵਿੱਚ ਨਾਲ ਆਇਆ ਰਹੇਗੀ ਉਹ ਤੁਹਾਡੇ ਬੱਚੇ ਨੂੰ। ਆਪ ਉਤਰ ਕੇ ਪਿਕ ਕਰੇਗੀ, ਆਪ। ਤੁਹਾਡੇ ਛੱਡੇਗੀ ਬੱਚਿਆਂ ਨੂੰ, ਹੋਰ। ਹਾਂ ਬਹੁਤ ਫੈਸਿਲਿਟੀਜ਼ ਐ। ਬਰਡਨ ਵੀ ਨੀ ਐ ਬੱਚਿਆਂ ਦੇ ਜ਼ਿਆਦਾ ਇੱਕ। ਇੱਕ ਦਿਨ ਇਹ ਦੋ ਸਬਜੈਕਟਾਂ ਦਾ ਕੰਮ ਹੋਏਗਾ, ਨੈਕਸਟ ਡੇ। ਫੇਰ ਉਸ ਤੋਂ ਅਗਲੇ ਦੋ ਸਬਜੈਕਟ ਹੋਏਗੇ ਜ਼ਿਆਦਾ ਬੜ ਡਨ ਵੀ ਨੀ ਐ। ਔਰ ਗੇਮਿੰਸ ਗੇਮ ਦੇ ਤੌਰ ਤੇ ਈ ਸਭ ਕੁਛ ਸਿਖਾਂਦੇ ਐ
ਅੱਛਾ।
ਹਾਂਜੀ। ਤੇ ਨਾਲੇ ਕੀ ਕੇਂਦੇ ਨੇ, ਮੂਵੀ ਵਗੈਰਾ ਵੀ ਦਿਖਾਨਾ ਲੈ ਕੇ ਜਾਂਦੇ ਐ। ਹ ਉਸ ਤੋਂ ਬਾਅਦ। ਹੂੰ, ਮੂਵੀ ਦਿਖਾਉਂਦੇ ਨੇ, ਉਸ ਤੋਂ ਬਾਅਦ ਜਿਵੇਂ ਹੁਣ। ਕਿਸੀ ਨੇ, ਬੱਚਿਆਂ ਨੇ ਗੁਰਦੁਆਰੇ, ਮੰਦਿਰ ਸਾਹਿਬ, ਮੰਦਿਰ ਜਾਣਾ ਮੱਥਾ ਟਿਕਉਣ ਤੇ ਉਹ ਮਹੀਨੇ ਚ, ਇਕ ਵਾਰ ਉਹ ਵੀ ਟੂਰ ਲੈ ਕੇ ਜਾਂਦੇ ਆ।
ਅੱਛਾ
ਹਾਂਜੀ, ਤੇ ਨਾਲੇ ਕੀ ਕਹਿ
ਪਿੱਛੇ, ਗਾਣੇ ਸੀ ਨਾ, ਤਾਂ ਪੁੱਛਿਆ।
ਹਾਂ, ਨਹੀਂ ਤੁਸੀਂ, ਇੱਕ ਵਾਰ ਸਾਡੇ ਸਕੂਲ ਚ ਆ ਕੇ ਵਿਜਿਟ ਕਰੋ। ਤੁਹਾਨੂੰ ਵੀ, ਪਤਾ ਚੱਲੇਗਾ ਹਾਂ ਬਈ ਸਾਡੇ। ਹਾਂ, ਟੀਚਰਸ ਵੀ ਬਹੁਤ ਅੱਛੇ ਹੈ, ਬੱਚਿਆਂ ਨਾਲ ਐਨੀ ਕੋਪਰੇਟ ਕਰਦੀਆਂ ਹੈ। ਜਿਵੇਂ ਤਾਂ, ਬੱਚਿਆਂ ਨੂੰ ਐਂ ਲੱਗੇਗਾ ਕਿ ਜਿਵੇਂ ਅਸੀਂ ਘਰ 'ਚ ਹੀ, ਹਾਂ ਆਪਣੇ।
ਅੱਛਾ।
ਹਾਂਜੀ, ਕੀ ਕਹਿੰਦੇ ਨੇ ਹੋਰ ਵੀ, ਬਹੁਤ ਫੈਸਿਲਿਟੀਆਂ ਨੇ। ਜਿਵੇਂ, ਤੁਸੀਂ ਸਕੇਟਿੰਗ ਵਗੈਰਾ ਕਰਨੀ ਹੈ, ਬੱਚਿਆਂ ਨੇ। ਉਹਦੇ, ਵਿੱਚ ਵੀ ਭਾਗ ਲੈ ਸਕਦੇ ਹੋ। ਨਾਲੇ, ਹੋਰ ਹਾਂਜੀ। ਹੋਰ, ਜਿਵੇਂ ਗੁਰਮੁਖੀ ਵਗੈਰਾ, ਸਿੱਖਣੀ ਹੈ ਬੱਚਿਆਂ ਨੇ, ਕਿਉਂਕਿ, ਪੰਜਾਬ ਚ ਸਾਡੇ ਗੁਰਮੁਖੀ ਵਗੈਰਾ, ਨੂੰ ਜ਼ਿਆਦਾ ਪ੍ਫੈੰਸ ਦਿੰਦੇ ਆ ਨਾ। ਤੇ, ਉਹਦੀਆਂ ਕਲਾਸਾਂ ਅਲੱਗ, ਉਹਦੀਆਂ ਕਲਾਸਾਂ ਅਲੱਗ ਤੋਂ ਲਗਵਾਉਂਦੇ ਆ।
ਅੱਛਾ,
ਘੰਟੇ ਦੀ, ਉਹਦੀ ਕਲਾਸ ਹੈਗੀ ਹੈ, ਜਿਵੇਂ ਛੋਟੇ ਬੱਚੇ ਨੂੰ ਅਸੀਂ, ਸ਼ੁਰੂਆਤ ਤੋਂ ਉੜਾ, ਆੜਾ ਸਿਖਾਵਾਂਗੇ ਸਾਰਾ ਕੁਝ ਸਿਖਾਵਾਂਗੇ, ਫਿਰ ਮਾ ਤਰਾਵਾਂ, ਵਗੈਰਾ ਫਿਰ, ਉਸ ਤੋਂ ਬਾਅਦ ਹੌਲੀ- ਹੌਲੀ, ਉਹਨੂੰ ਜਿਵੇਂ ਸ਼ਬਦ- ਕੀਰਤਨ ਜਿਵੇਂ ਬੱਚਿਆਂ ਨੂੰ ਸ਼ੌਂਕ ਹੁੰਦਾ, ਕਿਸੇ ਬੱਚਿਆਂ ਨੂੰ ਤਬਲੇ ਦਾ ਸ਼ੌਕ ਹੈ, ਕਿਸੇ ਬੱਚੇ ਨੂੰ ਕੀਰਤਨ ਕਰਨ ਦਾ ਸ਼ੌਕ ਹੈ। ਉਸ ਬਾਰੇ ਵੀ, ਅਸੀਂ ਸਾਰਾ ਸਿਖਾਉਂਦੇ ਹਾਂ।
ਅੱਛਾ।
ਹਾਂਜੀ, ਫੇਰ ਜਿਹੜਾ, ਨਗਰ ਕੀਰਤਨ ਵਗੈਰਾ ਨਿਕਲਦਾ ਜਿਵੇਂ ਬੱਚਿਆਂ ਨੂੰ, ਲੈ ਕੇ ਜਾਣਾ ਪੰਜ ਪਿਆਰਿਆਂ ਚ ਛੋਟੇ -ਛੋਟੇ ਬੱਚੇ ਬਣ ਕੇ ਜਾਂਦੇ ਹੈ, ਤੇ ਉਵੇਂ ਵੀ ਲੈ -ਲੈ ਕੇ ਜਾਂਦੇ ਆ।
ਅੱਛਾ,
ਹਾਂਜੀ, ਤੇ ਨਾਲੇ ਜਿਵੇਂ ਹੁਣ ਬੱਚਿਆਂ ਨੇ। ਕਿਸੀਂ ਜਿਵੇਂ, ਗੁਰੂ ਨਾਨਕ ਦੇਵ ਜੀ ਦਾ, ਗੁਰਪੁਰਬ ਸਾਡੇ ਸਕੂਲ ਚ ਬਹੁਤ ਸੋਹਣਾ ਮਨਾਉਂਦੇ ਹਾਂ। ਪੂਰਾ ਮਨਾਉਂਦੇ ਹਾਂ, ਹਾਂਜੀ, ਬੱਚਿਆਂ ਨੂੰ ਪਤਾ ਚੱਲੇ ਕਿ ਮਤਲਬ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕਿਵੇਂ ਮਨਾਇਆ ਜਾਂਦਾ ਹੈ, ਪਰ ਬਰਡੇ ਉਹਨਾਂ ਦਾ ਕਿਵੇਂ ਹੁੰਦਾ ਹੈ। ਮਤਲਬ ਹਰ ਇੱਕ ਫੈਸ, ਹਾਂਜੀ, ਤੁਸੀਂ ਕੀ ਕਹਿ ਰਹੇ ਹੋ?
ਮੈਂ ਕਿਹਾ, ਇੱਥੇ ਫੀਸ ਵਗੈਰਾ, ਦਾ ਕਿਵੇਂ ਹੈ ਤੁਹਾਡਾ?
ਫੀਸ ਦੇਖੋ, ਅਡਮਿਸ਼ਨ ਤੁਹਾਡੀ ਜਿੰਨੀ ਹੈਗੀ, ਟਵੰਟੀ ਥਾਊਜੈੰਡ ਹੈ। ਤੇ, ਵਿੱਚ ਤੁਹਾਡੀ ਥ੍ਰੀ ਮੰਥ ਦੀ ਫੀਸ ਹੋ ਗਈ। ਤੇ ਬਾਕੀ, ਅਗਰ ਤੁਸੀ ਇੰਸਟੋਲਮੈਂਟ ਵਗੈਰਾ ਤੇ ਦੇਣੀ ਹੋਏਗੀ ਤੇ, ਉਹ ਅਸੀ ਬੈਠ ਕੇ ਗੱਲ ਕਰ ਲੈਨੇ ਆ।
ਅੱਛਾ।
ਹਾਂਜੀ, ਤੇ ਥ੍ਰੀ ਮੰਥ ਦੀ ਫੀਸ ਹੋਗੀ, ਜਿਵੇਂ ਆਪਾਂ ਹੁਨ ਵਿੱਚ ਗੱਡੀ, ਵ ਟਿਊਸ਼ਨ ਫੀਸ ਹੋਗੀ ਸਾਰੀ, ਮਤਲਬ ਵਿੱਚੇ ਈ ਆਜੇਗੀ।
ਅੱਛਾ।
ਹਾਂਜੀ, ਤੇ ਨਾਲੇ ਹੋਰ ਬੱਚਿਆਂ ਨੂੰ, ਜਿਵੇ ਹੁਣ ਕਈ ਬੱਚੇ ਹੁੰਦੇ ਐ। ਬਈ ਘਰੋ ਨੀ ਖਾਣਾ ਲਿਆਣਾ ਪਸੰਦ ਕਰਦੇ, ਤੇ ਉਹਦੇ ਫਾਇਵ ਥਾਉਜੈਂਡ ਅਲੱਗ ਤੋ ਐ। ਕਿ ਅਸੀ ਇੱਕ ਟੈਮ ਦਾ ਖਾਣਾ ਵੀ ਓਨਾਂ ਨੂੰ ਓਂਜ ਦਵਾਂਗੇ।
ਅੱਛਾ।
ਹਾਂਜੀ-ਹਾਂਜੀ।
ਅੱਛਾ। ਤੇ ਕਿੰਨੀ ਕਲਾਸਾ ਤੱਕ ਹੈਗੈ ਸੂਕੂਲ?
ਕਲਾਸਾ ਤੇ ਹੈਗਾ ਜੀ, ਟੈਂਥ ਕਲਾਸ ਤੱਕ ਹੈਗਾ। ਓ ਹੋਲੀ-ਹੋਲੀ ਕਾਰਕੇ, ਅੱਗੇ ਕਲਾਸਿਸ ਹੋਰ ਵੱਦਦੀਆ ਰੈਣਗੀਆਂ। ਪਲੱਸ ਵਨ, ਪਲੱਸ ਟੂ ਵੀ ਜੋ ਦੇਗੀ, ਤੇ ਨਾਲੇ ਸੀ ਬੀ ਐਸ ਸੀ ਸਾਰਾ ਪੈਟਰਨ ਏ।
ਅੱਛਾ।
ਹਾਂਜੀ, ਤੇ ਸੈਚਰਡੇ ਚ ਮਤਲਬ ਛੋਟੀ ਕਲਾਸਾ ਲਈ ਸੈਚਡੇ, ਸਨ, ਸੈਚਡੇ ਛੁੱਟੀ ਰਏਗੀ। ਫਿਫਥ ਕਲਾਸ ਤੋ ਲੈ ਕੇ ਟੈਂਥ ਕਲਾਸ ਤਕ ਮਤਲਬ ਸੈਚਡੇ, ਸੈਕਿੰਡ ਸੈਟਰਡੇ ਦੀ ਛੁੱਟੀ ਹੋਏਗੀ, ਹੋਰ ਸੈਚਡੇ ਲੱਗੇਂਗੇ। ਛੋਟੇ ਬੱਚੇਯਾ ਦੇ ਸੈਚਡੇ ਦੀ ਛੁੱਟੀ ਰਏਗੀ।
ਅੱਛਾ।
ਹਾਂਜੀ।
ਹੋਰ ਸੁਨਾਓ, ਤੁਸੀ? ਇੱਕ ਛੋਟਾ ਬ੍ਰਦਰ ਐ, ਕੇੜੀ ਕਲਾਸ ਚ, ਹਾਂਜੀ, ਕੇੜੀ ਕਲਾਸ ਚ ਲਗਾਣੈ ਤੁਸੀ? ਅੱਛਾ, ਅੱਛਾ ਫਸਟ ਚ ਕੰਰਵਾਨੈ ਹਾਂ, ਤੁਸੀ ਇੱਕ ਵਾਰ ਵਿਜਿ਼ਟ ਕਾਰਕੇ ਦੇਖੋ, ਸੁਕੂਲ ਚ ਆਕੇ ਨਾ। ਬੋਤ ਸੋਣਾ ਸੁਕੂਲ ਬਣਾਯਾ ਹੋਐ ਅਸੀ।
ਹੂੰ।
ਹੂੰ। ਹੋਰ, ਸੁਨਾਓ
ਹੋਰ, ਦੱਸੋ?
ਆੱਜ ਗੁਰਦਾਰਾ ਸਾਬ ਨੀ ਗਏ ਮੱਥਾ ਟੇਕਨ?
ਮੈਂ ਸ਼ਾਮ-ਰਾਤ, ਸ਼ਾਮੀ ਵੀ ਜਾਵਾਂਗਾ ਜਿਮ ਤੋ ਆ ਕੇ
ਅੱਛਾ।
ਹੂੰ।
ਜਿੱਮ ਮਤਲਬ, ਕਿੰਨੇ ਘੰਟੇ ਦਾ ਕਰਦੇ ਓ?
ਜਿੰਮ, ਦੋ ਘੰਟੇ ਦਾ ਹੋ ਜਾਂਦਾ।
ਦੋ ਘੰਟੇ ਦਾ ਹੁੰਦੈ।
ਹੂੰ।
ਤੇ, ਡਾਇਟ ਵਗੈਰਾ ਫੇਰ ਜਿਮ ਵਾਲੇ ਦੱਸਦੇ ਐ।
ਹਾਂ, ਲਿਖਕੇ ਦੇਂਦੇ ਨੇ ਫੇਰ ਏਕ ਵ ਫੋਲੋ ਕਰਨੀ ਹੋਂਦੀ ਆ
ਅੱਛਾ ਜੀ।
ਹੂੰ।
ਤੇ ਫਾਸਟ ਫੂੜ, ਜੰਕ ਫੂੜ ਖਾਨ ਨੂੰ ਮਨਾ ਕਰਦੇ ਹੋਣਗੇ?
ਹਾਂਜੀ, ਓ ਤਾ ਬਾਂਦ ਆ ਪੂਰਾ।
ਪੂਰਾ ਬਾੰਦ ਐ, ਜਿਵੇਂ ਅਸੀਂ ਕਦੀ ਕਦਾਰ ਖਾਣਾ ਹੋਂਦੈ ਤੇ ਇੱਕ ਓ ਸੋਟੇ ਵੈਜੀਟੇਬਲਸ ਆਂਦੈ, ਓ ਕਿਵੇਂ ਖਾਂਦੇ ਓ ਤੁਸੀਂ?
ਕੇੜੇ ਆਲੇ?
ਸੋਟੇ ਵੈਜੀਟੇਬਲ ਕਾਰਕੇ ਦੇਂਨੇ ਆ, ਵੈਜੀਟੇਬਲਸ ਊਬਾਲ ਕੇ ਓ ਖਾਂਦੇ ਓ ਤੁਸੀ?
ਨਈ ਮੈਨੂੰ ਓ ਨੀ ਦੱਸੇਆ ਹਾਲੇ ਤਾਂ ਵੈਸੇ, ਬਟ ਪ੍ਰੋਟੀਨ ਵਗੈਰਾ ਆਂਡੇ ਨੂੰ ਕੇਆ ਓਨੇ। ਪ੍ਰੋਟੀਨ ਵਗੈਰਾ ਜੇ਼ਆਦਾਤਰ ਲੈਨ ਨੂੰ।
ਅੱਛਾ-ਅੱਛਾ।
ਤੇ ਉਹ ਜਿਹੜੇ ਸ਼ੇਕ ਆਂਦੇਏ ਏਨਾ ਦੇ ਜਿੰਮ ਵਾਲਿਆਂ ਦੇ ਪ੍ਰੋਟੀਨ ਸ਼ੇਕਸ, ਉਹ ਪੀਂਦੇ ਓ?
ਹਾਂਜੀ ਉਹੀ ਨੇ ਥੋੜਾ-ਥੋੜਾ।
ਅੱਛਾ, ਮਤਲਬ ਡੇਲੀ ਉਹ ਡ ਪੀਨਾ ਹੁੰਦਾ ਕੇ ਕਦੀ-ਕਦੀ ਪੀਂਦੇ ਓ?
ਨਈ-ਨਈ ਡੇਲੀ ਹੁੰਦਾ ਉਹ ਤਾ।
ਅੱਛਾ ਡੇਲੀ, ਮੋਰਨਿੰਗ ਕੇ ਨਾਈਟ?
ਓ ਜਿਮ ਦੋ ਓਥੋ ਬਾਦ।
ਅੱਛਾ ਜੀ ਅੱਛ।
ਹੂੰ।
ਠੀਕ ਐ, ਹੋਰ ਸੁਨਾਓ।
ਹੋਰ ਤੁਸੀ ਕਿੱਥੇ ਘੁੰਮਣ ਨੀ ਗਏ?
ਬਸ ਜਾ ਅੰਮਬਰਸਰ ਜਾ ਕੇ ਆਏ ਸੀਗੇ, ਛੁੱਟੀਆਂ ਇਚ ਤਾਂ।
ਅੱਛਾ ਜੀ।
ਹੁੰ।
ਟ੍ਰੇਨ ਤੇ ਕੇ ਆਪਣੇ ਵਾਈਕਲ ਵਗੈਰਾ ਤੇ ਗਏ ਸੀ?
ਹਾਂਜੀ?
ਮੈਂ ਕਿਹਾ ਟ੍ਰੇਨ ਤੇ ਗਏ ਸੀ ਕੇ ਆਪਣੇ ਵਾਈਕਲ ਤੇ ਗਏ ਸੀ?
ਆਪਣੇ ਵਾਈਕਲ ਕਨਵੈਂਸ ਤੇ ਗਏ ਸੀ।
ਅੱਛਾ-ਅੱਛਾ।
ਹਨ।
ਠੀਕ ਐ। ਗੁਰਦੁਆਰਾ ਸਾਹਿਬ ਮੱਥਾ ਟੇਕਨ ਗਏ ਸੀ? ਗਏਆਂ ਕਿਸੀ ਹੋਰ ਕਿਸੀ ਦੇ ਘਰ ਗਏ।
ਜਲੀਆਵਾਲਾ ਹੋ ਤੇ ਵੈਸੇ ਵੀ ਗਏ ਸੀ ਸ਼ਹੀਦ
ਹਾਂਜੀ, ਅੱਛਾ ਜੀ ਅੱਛਾ। ਚਲੋ ਵੀ ਸਸ ਸ੍ਰੀ ਕਾਲ ਵੀਰ ਜੀ। ਫੇਰ ਕਰਾਂਗੀ ਮੈਂ ਫੋਨ।